ਹੈਲੋ। ਸਤਿ ਸ਼੍ਰੀ ਅਕਾਲ ਜੀ
ਹਾਂਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ।
ਸਭ ਵਧੀਆ ਜੀ। ਸਭ ਵਧੀਆ। ਤੁਸੀਂ ਦੱਸੋ ਉੱਥੇ ਸਭ ਠੀਕ ਆ ਤੁਹਾਡੇ ਘਰ।
ਕੀ ਸਭ ਵਧੀਆ
ਓਕੇ ਜੀ ਓਕੇ ਅੱਛਾ। ਤੁਸੀਂ ਅੱਜ ਕ ਨਿਊਜ ਪੜ੍ਹੀਏ, ਦੇਖਦੇ ਹੋ ਜਾਂ ਪੜ੍ਹਦੇ ਹੋ ਨਿਊਜ
ਪੜ੍ਹਨੇ ਵੀ ਹਾਂ, ਦੇਖਦੇ ਵੀ ਹਾਂ।
ਅਚਾਨਕ ਨਿਊਜ਼ ਪੇਪਰ ਤੇ ਵੈਸੇ, ਸੱਚੀ ਦਸਾਂ ਤੇ ਖਤਮ ਹੋ ਚੁੱਕੇ ਨੇ, ਪਹਿਲੇ ਤਾਂ ਆਉਂਦੇ ਸੀ। ਪਰ ਹੁਣ ਤੇ ਸਾਡੇ ਘਰ ਵੀ ਨਹੀ ਆਂਦੇ ਪਏ। ਸਾਡੇ ਘਰ ਡੇਲੀ ਨਿਊਜ਼ ਪੇਪਰ ਆਂਦਾ ਸੀਗਾ। ਹੁਣ ਤੇ ਬਹੁਤ ਘੱਟ ਹੋ ਗਿਆ। ਜਦੋਂ ਉਹ ਫੋਨ ਜਾਂ ਟੀ ਵੀ ਚੱਲਣ ਲੱਗ ਗਏ ਨਾ। ਤਾਂ ਹੁਣ ਫੋਨ ਵੀ, ਅਹ ਟੀ-ਵੀ, ਵੀ ਐਂਡਰੋਇਡ ਹੋਣ ਲੱਗ ਗਏ ਨੇ
ਹਾਂਜੀ
ਤੇ ਉਸ ਕਾਰਨ ਕੀ ਕਹਿੰਦੇ ਨੇ, ਪਹਿਲੇ ਆਉਂਦੀ ਸੀ। ਡੇਲੀ ਨਿਊਜ਼ਪੇਪਰ ਆਉਂਦੀ ਸੀ। ਹਾਲੇ ਵੀ ਆਉਂਦੀ ਆ। ਬਟ ਸੰਡੇ ਦੇ ਸੰਡੇ, ਉਹ ਵੀ ਲੈਣ ਜਾਣੀ ਪੈਂਦੀ ਆ।
ਸਹੀ ਗੱਲ ਹੈ। ਦੇਖੋ ਜੀ ਅੱਜ ਕੱਲ੍ਹ ਫੇਸਬੁੱਕ ਸੋਸ਼ਲ ਮੀਡੀਆ ਕਿੰਨਾ ਵੱਧ ਗਿਆ। ਸੋਸ਼ਲ ਮੀਡੀਆ ਤੇ ਫੇਸਬੁੱਕ ਤੁਸੀਂ ਦੇਖ ਸਕਦੇ ਹੋ। ਫੇਸਬੁੱਕ ਤੇ ਕਿੰਨੀ ਨਿਊਜ਼ ਚੈਨਲ ਬਣ ਗਏ ਨੇ ਅੱਜ ਕੱਲ ਤੇ ਆਪਣੇ ਸ਼ਹਿਰ ਦੀ ਵੀ ਨਿਊਜ਼ ਦਿੰਦੇ ਨੇ, ਬਾਹਰ ਦੀ ਵੀ ਨਿਊਜ਼ ਦਿੰਦੇ ਨੇ ਸਾਰੀ।
ਆਹੋ ਸਹੀ ਗੱਲ ਏ। ਸਾਨੂੰ ਇੱਥੇ ਬੈਠੇ ਸੱਤ ਸਮੁੰਦਰ ਪਾਰ, ਮਤਲਬ ਕਿ ਜਿੱਦਾਂ ਫੋਰਨ ਦੀ ਵੀ ਸਾਰੀ ਨਿਊਜ਼ ਸਾਡੇ ਸਾਹਮਣੇ ਆ ਜਾਂਦੀ ਆ। ਜਿਵੇਂ ਕਿੰਨੇ ਕੇਸ ਤੁਸੀਂ ਦੇਖੇ ਹੋਣਗੇ। ਜਿਵੇਂ ਪੰਜਾਬੀ ਬੱਚੇ ਕਿੰਨੇ ਬਾਹਰ ਗਏ ਹੋਏ ਨੇ ਹਨਾ। ਤੇ ਕੀ ਕਹਿੰਦੇ ਨੇ, ਕਈਆਂ ਦੇ ਹੁਣ ਜਿਵੇਂ ਸਾਇਲੈਂਟ ਅਟੈਕ ਨਾਲ ਕਈ ਕਈਆਂ ਦੀ ਡੈਥ ਹੋ ਰਹੀ ਹੈ। ਕਈ ਕਿਵੇਂ ਮਰ ਰਹੇ ਨੇ ਕੋਈ ਗੋਲੀਆਂ ਨਾਲ ਮਰ ਰਿਹਾ ਹੈ। ਮਤਲਬ ਕਿ ਬਾਹਰ ਦੇ ਬੱਚਿਆਂ ਦੀ ਵੀ ਸਾਨੂੰ ਸਾਰੀ ਖ਼ਬਰ ਹੁੰਦੀ ਹੈ।
ਸਹੀ ਗੱਲ ਹੈ। ਹੁਣ ਤੁਸੀਂ ਦੇਖ ਸਕਦੇ ਹੋ ਟੀ ਵੀ ਤੇ ਅਗਰ ਤੁਸੀਂ ਨਿਊਜ਼ ਲਾਓ। ਤੇ ਮਤਲਬ ਤੇ ਜਿੱਦਾਂ ਲੜਾਈ ਹੋ ਰਹੀ ਹੈ। ਰੂਸ ਵਗੈਰਾ ਜਿਵੇਂ ਲੜਾਈ ਹੋ ਰਹੀ ਸੀ ਅਮੈਰੀਕਾ
ਹਾਂ। ਹਾਂਜੀ ਹਾਂਜੀ ਹਾਂਜੀ ਉਹ ਸਾਰੀ ਖ਼ਬਰ ਸਾਨੂੰ ਪਹੁੰਚ ਰਹੀ ਸੀ।
ਹਾਂਜੀ ਸਾਰੀ ਪਤਾ ਲੱਗ ਰਹੀ ਸੀ।
ਹਾਂ। ਪਰ ਇਹ ਕਿ ਅਹ ਅਗਰ ਅਸੀਂ ਭਾਵੇਂ ਅਸੀਂ ਟੀ ਵੀ ਚ ਦੇਖ ਰਹੇ ਹਾਂ। ਤੇ ਭਾਵੇਂ ਅਸੀਂ ਪੜ੍ਹ ਰਹੇ ਹਾਂ। ਪੜ੍ਹਨ ਨਾਲ ਕੀ ਹੁੰਦਾ ਹੈ, ਕਿ ਅਗਰ ਅਸੀਂ ਪੜ੍ਹ ਰਹੇ ਹਾਂ ਤੇ ਸਾਡੀ ਲਰਨਿੰਗ ਪਾਵਰ, ਸਾਡੇ ਬੱਚਿਆਂ ਦੀ ਲਰਨਿੰਗ ਪਾਵਰ ਵੱਧਦੀ ਹੈ। ਕੀ ਪੜ੍ਹ ਰਹੇ ਹਾਂ। ਉਸ ਚੀਜ਼ ਨੂੰ ਤੇ ਕੀ ਕਹਿੰਦੇ ਭਾਵੇਂ, ਉਹ ਅਗਰ ਅਸੀਂ ਇੰਗਲਿਸ਼ ਦਾ ਵੀ ਲਈਏ ਤੇ ਹੁਣ ਜਿੱਦਾਂ ਸਾਡੇ ਘਰ ਹਿੰਦੀ ਔਰ ਇੰਗਲਿਸ਼ ਆਉਂਦੀ ਹੈ ਨਿਊਜ਼ਪੇਪਰ ਤੇ ਇੰਗਲਿਸ਼ ਦਾ ਅਸੀ ਤਾਂ ਮੰਗਵਾਉਂਦੇ ਆ। ਕਿ ਇਹ ਸਾਡੇ ਬੱਚੇ ਪੜ੍ਹ ਲੈਣ ਉਹਨਾਂ ਦੀ ਇੰਗਲਿਸ਼ ਬੇਸ ਵਧੀਆ ਬਣ ਜੇ। ਸ਼ੁਰੂ ਤੋਂ ਨਾ। ਤੇ ਕਿਉਂਕਿ ਅਹ ਅਗਰ ਅਸ ਸੀਂ, ਉਹ ਕਰਦੇ ਹ ਨਾ। ਇੰਗਲਿਸ਼ ਕੋਰਸ ਵੀ ਕਰਨ ਜਾਂਦੇ ਆ ਈਵਨ ਉਹ ਟੀਚਰਸ ਵੀ ਦੱਸਦੇ ਨੇ, ਕਿ ਤੁਸੀਂ ਇਹ ਨਿਊਜ਼ ਪੇਪਰ ਜਿੰਨਾ ਪੜ੍ਹੋਗੇ ਨਾ ਇੰਗਲਿਸ਼ ਦਾ ਤੇ ਤੁਹਾਡੀ ਜਿਹੜੀ ਲਰਨਿੰਗ ਪਾਵਰ ਹੈ ਤੁਹਾਡੀ ਸਮਝ ਜਾਂਦੀ ਹੈ ਨਾ। ਇਹ ਜ਼ਿਆਦਾ ਜਲਦੀ ਵਧਦੀ ਆ।
ਜੀ ਸਹੀ ਗੱਲ ਹੈ ਨਾ ਦੇਖੋ। ਪੜ੍ਹਨ ਜੋ-ਜੋ ਮਤਲਬ ਪੜ੍ਹਦਾ ਰਹੇਗਾ। ਨਿਊਜ਼ ਪੇਪਰ ਉਹਦਾ ਦਿਮਾਗ ਦਿਮਾਗ ਵਿੱਚ ਆਪਣਾ ਮਤਲਬ, ਘੁਮਾਏਗਾ ਦਿਮਾਗ, ਫੇਰ ਤਾਂ ਉਹ ਸਮਝਦਾ ਰਹੇਗਾ। ਚੀਜ਼ਾਂ ਇੰਗਲਿਸ਼ ਵਿੱਚ ਪੜ੍ਹ- ਪੜ੍ਹ ਕੇ ਵੀ, ਪਰ ਇਹੀਓ ਅਗਰ ਤੁਸੀਂ ਫੋਨ ਜਾਂ ਟੀ ਵੀ ਤੇ ਦੇਖੋ ਤਾਂ। ਫੇਰ ਦਿਮਾਗ ਵਿੱਚ ਆਪਣੇ ਆਪ ਪੈਂਦੀ ਰਹਿੰਦੀ ਏ।
ਪੈਂਦੀ ਰਹਿੰਦੀ ਹੈ। ਹਾਂਜੀ ਹਾਂਜੀ ਤੇ ਫਰਕ ਤੇ ਦੇਖੋ ਹੈ ਦੋਨਾਂ ਚੀਜ਼ਾਂ ਚ ਨਾ, ਅਗਰ ਅਸੀਂ ਭਾਵੇਂ ਪੜ੍ਹ ਕੇ ਨਿਊਜ਼ ਦੇ ਕਰ ਰਹੇ ਹਾਂ ਅ ਨੌਲੇਜ ਰਹਿ ਰਹੇ ਆਂ ਤੇ ਜਾਂ ਫਿਰ ਅਸੀਂ ਦੇਖ ਕੇ ਨੌਲੇਜ ਰਹਿ ਰਹੇ ਆਂ, ਉਹਦੇ ਕੋਲ ਅਸੀਂ ਫੋਨ ਅਗਰ ਅਸੀਂ ਟੀਵੀ ਦੀ ਵੀ, ਗੱਲ ਛੋੜੀਏ ਫੋਨ ਅਗਰ ਸਾਡੇ ਕੋਲ ਹੈਗਾ ਠੀਕ ਹੈ, ਅਸੀਂ ਕਿ ਨਾਮ, ਅਗਰ ਫੋਨ ਚ ਕੋਈ ਅ ਐਪ, ਸੋਰੀ ਕੋਈ ਚੈਨਲ, ਵਗੈਰਾ ਅਗਰ ਅਸੀਂ ਫੋਲੋ, ਫੋਲੋ ਕੀਤਾ ਤੇ, ਉਹਦੀ ਹੀ ਨਿਊਜ਼ ਸਾਡੇ ਸਾਹਮਣੇ ਆਏਗੀ। ਚੈਨਲ ਦੇ ਉੱਤੇ ਕੀ ਕੀ ਹੋ ਰਿਹਾ? ਈਵਨ ਹੁਣ ਸਾਡਾ ਜਗਾਦਰੀ ਮਤਲਬ, ਕਿ ਸਾਡਾ ਅਸੀਂ ਜਿੱਥੇ ਰਹਿ ਰਹੇ ਹਾਂ, ਸ਼ਹਿਰ ਚ ਕਿੰਨਾ ਛੋਟਾ ਹੈ, ਤੇ ਹੁਣ ਇੱਥੇ ਵੀ ਅਗਰ ਅਸੀਂ, ਕੀ ਨਾਮ, ਇੱਕ ਟਵੰਟੀ ਫੋਰ ਆਰਸ ਤੁਸੀਂ ਦੇਖਿਆ ਹੋਣਾ ਐਚ- ਆਰ ਤੇ ਉਹ ਚੈਨਲ ਬਣਾਇਆ, ਜਗਾਦਰੀ ਲਈ ਹਰਿਆਣਾ ਲਈ ਤੇ ਉਹ ਚੈਨਲ ਦੇ ਉੱਤੇ, ਹੁਣ ਸਾਡੇ ਜਗਾਦਰੀ ਸਾਡੇ ਆਸ ਪਾਸ ਕੀ ਹੋ ਰਿਹਾ ਤੇ ਸਾਨੂੰ ਪਹਿਲਾਂ, ਨੀ ਤਾ ਲੱਗਦਾ ਸੀ। ਤੇ ਹੁਣ ਸਾਡੇ, ਸਾਰੀਆਂ ਖ਼ਬਰਾਂ ਸਾਡੇ ਅ ਆਲੇ ਦੁਆਲੇ ਕੀ ਹੋ ਰਿਹਾ। ਅ ਕਿਦਾ ਮਰਡਰ ਹੋਇਆ ਹੈ? ਕਿਨਾ ਐਕਸੀਡੈਂਟ ਹੋਇਆ ਹੈ? ਕਿਦੀ ਲੜਾਈ ਹੋਈ ਹੈ? ਤੇ ਕਿੰਨੇ ਕੇਸਿਸ ਹੋ ਗਏ ਨੇ, ਹੁਣ ਤੱਕ ਤੇ ਸਾਨੂੰ ਸਾਰੇ ਫੋਨ ਦੇ ਵਿੱਚ, ਪਤਾ ਲੱਗ ਰਿਹਾ
ਇਹ ਤਾਂ ਗੱਲ ਸੋਸ਼ਲ ਮੀਡੀਆ ਦੀ ਅੱਜ -ਕੱਲ ਪਾਵਰ ਇੰਨੀ ਐ, ਤੁਹਾਨੂੰ ਹਰ ਚੀਜ਼ ਪਤਾ ਲੱਗ ਜਾਏਗੀ। ਤੁਹਾਡੇ ਸ਼ਹਿਰ ਵਿੱਚ ਕੀ ਚੱਲ ਰਿਹਾ, ਕੀ ਨਹੀਂ ਚੱਲ ਰਿਹਾ, ਤੇ ਤੁਹਾਨੂੰ ਅੱਜ- ਕੱਲ ਦੇ ਸਕਦੇ ਹੋ, ਔਨਲਾਈਨ ਸੋਸ਼ਲ ਮੀਡੀਆ ਦੀਆਂ ਤੁਸੀਂ ਕੋਈ ਵੀ ਬਿਜਨਸ ਜਿਵੇਂ ਸ਼ੁਰੂ ਕਰਦੇ ਹੋ। ਤੇ ਤੁਸੀਂ, ਆਪਣਾ ਪ੍ਰੋਡਕਟ ਜੋ ਵੀ ਵੇਚਣਾ
ਹਾਂ, ਬਿਲਕੁਲ ਸਹੀ- ਬਿਲਕੁਲ ਸਹੀ, ਹੁਣ ਤੇ ਹੁਣ ਤਾਂ, ਤੁਸੀਂ ਐ ਦੇਖ ਲਓ ਕਿ, ਅਗਰ ਜਿਵੇਂ ਸ਼ੋਪ ਵਾਲੇ ਜਿਹੜੇ ਹੈਗੇ ਨਾ, ਬੰਦੇ ਉਹਨਾਂ ਨੂੰ ਕਿੰਨਾ ਫ਼ਰਕ ਪੈ ਰਿਹਾ, ਔਨਲਾਈਨ ਕੰਮ ਸ਼ੁਰੂ ਹੋਣ ਦੇ ਬਾਅਦ
ਹਾਂਜੀ, ਉਹ ਫੇਸਬੁੱਕ ਤੇ ਸਨੈਪ ਉਹ ਇੰਸਟਾਗ੍ਰਾਮ, ਤੇ ਵੀਡੀਓਜ਼ ਪਾਉਂਦੇ ਰਹਿੰਦੇ ਨੇ ਤੇ, ਨੀਚੇ ਨੰਬਰ ਦੇ ਦਿੰਦੇ ਨੇ ਆਪਣਾ, ਤੁਸੀਂ ਕੋਲ ਕਰਕੇ ਰੇਟ ਵਗੈਰਾ ਸਭ
ਹਾਂ, ਮਤਲਬ ਕਿ ਔਡਰ ਕਰ ਸਕਦੇ ਓ, ਯੇ ਕਰ ਸਕਦੇ ਓ, ਤੇ ਸ਼ੋਪ ਔਨਲਾਈਨ ਜਿਹਨਾਂ ਦੀ ਸਿਰਫ਼ ਸ਼ੋਪ ਦਾ ਕੰਮ ਹੈ, ਔਨਲਾਈਨ ਨਈ ਐ। ਤੇ ਹੁਨ ਦੇਖੋ, ਹੁਨ ਸ਼ੋਪ ਵਾਲੇ ਕਈ ਐਸੇ ਆ ਗਏ ਨ। ਹੁਣ ਸਾਡੇ ਸ ਮਤਲਬ ਸਾਡੇ ਜਗਾਦਰੀ ਸ਼ਹਿਰ 'ਚ ਹੈਗਾ 'ਕੋਚਰ ਕਲੈਕਸ਼ਨ' ਤੁਸੀਂ ਸੁਣਿਆ ਹੋਣਾ ਉਹ ਹੁਨ ਪਹਿਲਾਂ ਤੇ ਸ਼ੌਪ ਤੇ ਸੀ। ਲੇਕਿਨ ਜਦੋਂ -ਜਦੋਂ, ਜਿਵੇਂ -ਜਿਵੇਂ, ਮਤਲਬ ਕਿ ਉਹਨਾਂ ਨੇ ਦੇਖਿਆ ਨਾ, ਕਿ ਕਿੰਨੀ ਜ਼ਿਆਦਾ ਡਿਵਲਪਮੈਂਟ ਹੋ ਰਹੀ ਹੈ। ਤੇ ਉਹ ਫਿਰ, ਹੁਣ ਓਨਲਾਈਨ ਵੀ ਆ ਗਏ ਨ, ਉਹ ਹੁਣ ਵੀਡੀਓਸ ਪਾਉਣਾ ਸ਼ੁਰੂ ਕਰਤੀ ਉਹਨਾਂ ਨੇ, ਇੰਸਟਾਗ੍ਰਾਮ ਤੇ ਬਈ ਐਹ ਚੀਜ਼ ਸਾਡੇ ਕੋਲ ਐਹ ਚੀਜ਼ ਅਵੇਲੇਬਲ ਹੈ ਪ ਲੇਡੀਜ਼ ਚੀਜ਼ ਤੇ ਉਹਦੇ ਕੋਲ ਹਰ ਚੀਜ਼ ਅਵੇਲੇਬਲ ਹੈ। ਹੈਂਡਲੂਮਸ ਦੇ ਉਸ ਦੇ ਕੋਲੋ ਕੋਈ ਚੀਜ਼ ਲੈਲੋ, ਤੇ ਉਹ ਓਨਲਾਈਨ ਓਨਸ ਫੋਟੋਸ ਪਾਣ ਲੱਗ ਗਿਐ।
ਓਹੀਓ ਗੱਲ ਐ ਨਾ ਦੇਖੋ ਜਿਵੇਂ ਉਹਨਾਂ ਨੂੰ ਪਤਾ ਕਿ ਬਈ ਇੰਨਾ ਔਫਲਾਈਨ ਫਾਇਦਾ ਨੀ ਹੈ ਇਨਾ ਔਫਲਾਈਨ ਲੋਕੀ ਆਂਦੇ ਨਹੀਂ। ਔਨਲਾਈਨ ਲੋਕੀ ਵੇਲੇ ਬੈਠ ਕਹਿੰਦੇ ਨੇ ਅੱਜ- ਕੱਲ੍ਹ ਦੇਖਦੇ ਰਹਿੰਦੇ ਨੇ ਤੇ ਓਨਲਾਈਨ ਉਹਨੇ ਪਾਣੀ ਸ਼ੁਰੂ ਕੀਤ ਤੇ-ਤੇ ਸਾਰਾ-ਸਾਰਾ ਮਤਲਬ ਕੀ ਦਿਨ ਲੋਕੀ ਜਿਵੇਂ ਫੋਨ ਚਲਾਂਦੇ ਨੇ ਸੂਟ ਵਗੈਰਾ ਵੀ ਵਿੱਕ ਜਾਣਗੇ ਜਾਂ ਕੱਪੜੇ, ਜੋ ਵੀ ਉਹਨਾ ਨੂੰ ਚਾਹੀਦੈ। ਤੇ ਕੋਈ ਵੀ ਚੀਜ਼ ਜੋ ਉਹਨਾਂ ਨੂੰ ਪਸੰਦ ਆਏ ਉਹ ਫੋਨ ਕਰਕੇ ਪੁੱਛ ਸਕਦੇ ਨੇ ਆਪਣੀ ਚੀਜ਼ ਪਸੰਦ ਆ ਕੇ ਰਖਵਾ ਵੀ ਸਕਦੇ ਨੇ ਜੇ ਤੁਸੀਂ ਵੇਚਣਾ ਨਾ ਰੱਖ
ਰੱਖ ਦੋ ਮੇਰੇ ਲਈ, ਲੈ ਜਾਂਗੇ ਹਾਂਜੀ, ਹਾਂਜੀ, ਹਾਂਜੀ। ਨਾਲੇ ਉਹਨਾਂ ਨੂੰ ਕੁਆਲਿਟੀ ਦਾ ਈ ਪਤਾ ਚੱਲ ਜਾਂਦਾ ਨਾਲੇ ਰੇਟ ਦਾ ਈ ਪਤਾ ਚੱਲ ਜਾਂਦਾ ਘਰ ਬੈਠੇ-ਬੈਠੇ ਤੇ ਅਗਰ ਕੀ ਕਹਿੰਦੇ ਨੇ ਹੁਣ ਜਿਵੇਂ ਮੈਂ ਕੀ ਕਹਿੰਦੇ ਨਾ, ਔਡਰ ਕਰਨਾ ਸੀ ਇਹਨਾਂ ਨੂੰ, 'ਕੋਚਰ ਕਲੈਕਸ਼ਨ' ਨੂੰ ਮੈਂ ਆਪਣੇ ਮੰਮਾ ਘਰ ਬੈਠੀ ਸੀ, ਮਤਲਬ ਕਿ ਦਿੱਲੀ ਬੈਠੀ ਸੀ ਮੈਂ। ਤੇ ਕੀ ਕਹਿੰਦੇ ਨੇ ਮੈਂ ਉਹਨਾਂ ਨੂੰ ਅਹ ਉਹ ਮੇਰੀ ਸਿਸਟਰ ਨੂੰ ਬੜਾ ਚੀਜ਼ ਉਹ ਨਾ ਦੀ ਪਸੰਦ ਆਈ, ਤੇ ਉਨਾਂ ਨੇ ਕਿਆ ਤੁਸੀਂ ਨਾ ਇਨਾਂ ਕੋਲ ਪੁੱਛੋ। ਬਈ ਕੀ ਕੇਂਦੇ ਨੇ ਕਿੰਨੇ ਦੀ ਐ ਮੈਨੂੰ ਚਾਈਦੀ ਐ, ਤੇ ਉਸੀ ਟਾਈਮ ਮੈਂ ਕੋਲ ਕੀਤੀ ਤਾਂ ਉਨਾਂ ਨੇ ਕਿਆ ਇਨੇ ਦੀ ਏ ਚੀਜ਼, ਤੇ ਤੁਸੀਂ ਲੈ ਸਕਦੇ ਓ। ਤੇ ਮੈਂ ਫੇਰ ਉਨਾਂ ਕੋਲ ਰਖਵਾ ਲੀ ਕਿ ਮੈਂ ਹਜੇ ਅ ਅਪ ਦੂਰ ਹਾਂ। ਤੇ ਤੁਸੀਂ ਰੱਖ ਦੋ ਮੇਰੇ ਲਈ, ਤੇ ਉਨਾਂ ਨੇ ਰੱਖ ਤੇ ਆ ਕੇ ਮੈਂ ਲੈ ਲੀ, ਹੁਣ ਦੇਖੋ ਏਦੇ ਨਾਲ ਕਿੰਨਾ ਮੈਨੂੰ ਫੈਦਾ ਹੋ ਗਿਆ, ਅਗਰ ਜੇ ਓ ਔਨਲਾਈਨ ਨਾ ਪਾਂਦੇ ਤੇ ਮੈਨੂੰ ਪਤਾ ਇ ਨੀ ਲੱਗਣਾ ਸੀ।
ਦੇਖੋ ਫੋਨ ਦਾ ਵੀ ਕਿੰਨਾ ਫੈਦਾ ਤੁਸੀਂ ਫੋਨ ਵਗੈਰਾ ਦੇਖ ਕੇ ਉਨਾਂ ਨੂੰ ਕੈ ਤੈ।
ਹਾਂ ਓਈ ਤੇ ਮੈਂ ਤਾਨੂੰ ਦੇਖੋ ਕੈ ਰੀ ਆਂ। ਔਨਲਾਈਨ ਦਾ ਅਹ ਫੈਦਾ ਦੇਖੋ ਕਿੰਨਾ ਜਾਦਾ ਹੈਗੈ। ਜੇ ਜੇ ਮੈਂ ਆਦੀ ਮੈਂ ਆਣਾ ਸੀ ਦਸ ਦਿਨ ਬਾਦ ਘਾਰ, ਤੇ ਦਸ ਦਿਨ ਚ ਓ ਚੀਜ਼ ਨਈ ਰੈਂਦੀ। ਸੇਮ ਚੀਜ਼ ਹਾਂ ਮੈਨੂੰ ਅਲੱਗ ਚੀਜ਼ ਮਿਲ ਸਕਦੀ ਸੀ, ਪਰ ਜੋ ਚੀਜ਼ ਮੈਨੂੰ ਪਸੰਦ ਸੀ ਓ ਨੀ ਮਿਲਦੀ।
ਸਈ ਗੱਲ ਏ, ਤੁਸੀਂ ਦੇਖ ਕੇ ਓ ਵੀ ਪ੍ਰੋਡਕਟ ਲੈ ਸਕਦੇ ਓ ਤੇ, ਓਧਰ ਜਾ ਕੇ ਮਗਰ ਜੇੜੇ ਅੱਜ ਕੱਲ੍ਹ ਐਮਾਜੋਨ ਵਗੈਰਾ ਨੇ ਓਧਰੋਂ ਤੁਸੀਂ ਸੂਟ ਵਗੈਰਾ ਅਗਰ ਫਲਿਪ ਕਾਰਟ ਤੋਂ ਮੰਗਵਾਓਗੇ ਤੇ ਓ ਓਦੀ ਕੁਆਲਿਟੀ ਦਾ ਫ਼ਰਕ ਪੈ ਜੇਗਾ, ਤੇ ਸਾਈਜ਼ ਦਾ ਫ਼ਰਕ ਪੈ ਜੇਗਾ।
ਹਾਂ ਬਿਲਕੁਲ ਸਈ, ਹਾਂ ਬਿਲਕੁਲ ਸਈ ਹਾਂ, ਹਾਂ, ਹਾਂ, ਹਾਂ, ਹਾਂ, ਹੁਣ ਦੇਖੋ ਅਸੀਂ ਹੁਣ ਕੁਛ ਵੀ ਦੇ ਅਹ ਕਿੰਨੇ ਵੀ ਦੂਰ ਬੈਠੇ ਹਾਂ ਅਸੀਂ ਇੱਕ ਦੂਸਰੇ ਕੋਲੋਂ, ਠੀਕ ਐ ਹੁਣ ਤੁਸੀ ਪਤਾ ਨੀ ਮੈਨੂੰ ਕਿੱਧਰ ਓ? ਕਿਸ ਸਾਈਡ ਓ ਮੈਂ ਕਿਸ ਸਾਈਡ ਬੈਠੀ ਹੋਈ ਆਂ, ਤੇ ਉਸ ਉਸ ਕਾਰਣ ਹੁਣ ਮੈਂ ਅਗਰ ਤੁਆਨੂੰ ਕੁੱਛ ਪੁੱਛੈਂ ਕਿ ਤਾਨੂੰ ਜਿਸ ਚੀਜ਼ ਦੀ ਨੌਲੇਜ ਐ, ਤੇ ਮੈਂ ਤੁਆਨੂੰ ਫੋਨ ਕਰਕੇ ਪੁੱਛ ਸਕਦੀ ਆਂ ਕਿਉਂਕਿ ਮੈਂ ਫਿਊਜ ਹੋ ਰੀ ਕਿ ਐ ਚੀਜ਼ ਮੈਂ ਕਰਾਂ ਯਾਂ ਨਾ ਕਰਾਂ, ਤੇ ਫੇਰ ਮੈਂ ਤੁਆਨੂੰ ਪੁੱਛ ਵੀ ਸਕਦੀ ਆਂ ਫੋਨ ਕਰਕੇ ਵੀ ਦੱਸੋ ਮੈਨੂੰ ਮੈਂ ਕਰਾਂ, ਤੇ ਤੁਸੀਂ ਮੈਨੂੰ ਦੂਸਰੀ ਜਗ੍ਹਾ ਬੈਠ ਉੱਠ ਕੇ ਹਾਂ ਸੁਜੈਸ਼ਨ ਦੇ ਸਕਦੇ ਓ ਕਿ ਹਾਂ ਜੀ ਕਰ ਲੋ ਜੀ।
ਸਈ ਗੱਲ ਐ ਅੱਜ ਕੱਲ ਫੈਦਾ ਈ ਏਨਾ ਹੋ ਗਿਆ ਔਨਲਾਈਨ ਦਾ, ਤੁਸੀਂ ਅਗਰ ਦੇਖੋ ਜਿਵੇਂ ਤਾਡਾ ਕੋਈ ਘਰ ਪਰਵਾਰ ਦਾ ਬਾਰ ਗਿਐ। ਬਾਰ ਅਲੇ ਮੁਲਕ 'ਚ' ਅਗਰ ਗਿਆ ਤੇ, ਤੁਸੀਂ ਵੀਡੀਓ ਕੋਲ ਕਰਕੇ ਕਰ ਸਕਦੇ ਓ ਉਨੂੰ ਕਿੰਨਾ ਫ਼ੈਦਾ ਹੈਗਾ ਤੁਆਨੂੰ ਓਈਓ ਲੱਗਦਾ ਸਾਮਣੇ ਬੈਠਾ ਓ ਬੰਦਾ।
ਬਿਲਕੁਲ ਸਈ- ਬਿਲਕੁਲ ਸਈ, ਹੁਣ ਤੇ ਐ ਏਨੀ ਦੂਰੀ ਫੋਨ ਨੇ ਤੇ ਦੂਰੀਆਂ ਹੀ ਖ਼ਤਮ ਕਰ ਦਿਤੀ ਤੈਨੂੰ ਦੂਰੀ ਲੱਗਦੀ ਨੀ ਕਿ ਆਹ ਬੰਦਾ ਬੜਾ ਦੂਰ ਬੈਠਾ। ਦੇਖੋ ਫੋਰਨ ਕੰਟਰੀ ਅਸੀਂ ਸੋਚ ਪੁੱਛ ਈ ਸਕਦੇ ਸੀ ਮਾਇਂਡ ਇੱਚ, ਕੀ ਹਾਂ ਜੀ ਬੰਦਾ ਚਲਾ ਜੇ ਤੇ ਫਿਰ ਉਦੇ ਨਾਲ ਗੱਲ ਈ ਨੀ ਹੋ ਪਾਏਗੀ। ਬ ਫੋਨ ਨੇ ਤੇ ਐਨੀ ਐਨੀ ਜ਼ਾਦਾ ਏਨੀ ਕੁ ਜ਼ਾਦਾ ਦੂਰੀ ਬਿਲਕੁਲ ਘੱਟ ਕਰ ਦਿੱਤੀ ਉਨੇ।
ਸਈ ਗੱਲ ਏ, ਦੇਖੋ ਫੈਦੇ ਵੀ ਨੇ ਨੁਕਸਾਨ ਵੀ ਨੇ ਫੋਨ ਦੇ, ਹੁਨ ਤੁਸੀਂ ਦੇਖ ਸਕਦੇ ਓ ਬ ਬੱਚਿਆਂ ਨੂੰ ਜਾਦਾ ਨੁਕਸਾਨ ਏ ਜੇੜੇ ਸਾਰਾ-ਸਾਰਾ
ਬੱਚਿਆਂ ਨੂੰ ਹਾਂ ਬਿਲਕੁਲ ਸਈ ਕੈ ਰੇ ਓ, ਕਿਉਂਕਿ ਹੁਣ ਅਸੀਂ, ਹਾਂ ਹਾਂ ਹੁਣ ਅਸੀਂ ਨਿਊਜ਼ ਦੀ ਜਿਵੇਂ ਗੱਲ ਕਰ ਰੇ ਸੀ, ਹੁਣ ਬੱਚਾ ਨਿਊਜ਼ ਤੇ ਦੇਖੇਗਾ ਨੀ। ਫੋਨ ਚ ਅਗਰ ਅਸੀ ਓਨੂੰ ਕਹੀਏ ਵੀ ਤੂੰ ਫੋਨ' ਚ ਨਿਊਜ਼ ਵੇਖ ਜਾਂ ਟੀਵੀ 'ਚ' ਨਿਊਜ਼ ਦੇਖ ਓ ਕਦੇ ਨੀ ਦੇਖੇਗਾ।
ਨਈ ਏਹੋ ਜੇ ਬੱਚੇ ਹਾਂ ਏਹੋ ਜੇ ਬੱਚੇ ਐ ਨੀ ਨਾ ਅੱਜ ਕੱਲ੍ਹ, ਨਿਊਜ਼ ਵਗੈਰਾ ਦੇਖਦੇ ਨੀ। ਕਾਰਟੂਨ, ਫਿਲਮ ਸ਼ੋਟਸ, ਰੀਲ ਵਗੈਰਾ ਸਕਰੋਲ ਕਰਦੇ ਨੇ ਅੱਜ ਕੱਲ।
ਹਾਂਜੀ, ਹਾਂਜੀ, ਹਾਂਜੀ ਜੋ ਮਲਬ ਬੀ ਉਨਾਂ ਅੱਜ ਕੱਲ ਤੁਸੀਂ ਓ ਵੀ ਤਾਂ ਦੇਖੇ ਹੋਣੀ ਨਾ ਜੇੜੀਆਂ ਗੇਮਸ ਵਗੈਰਾ ਚੱਲ ਰੀਆਂ ਨ। ਐ ਕੀ ਨਾਮ ਲੈਂਦੇ ਪਬਜੀ ਵਗੈਰਾ, ਦੇਖੋ ਮੇਰਾ ਕੀ ਕੇਂਦੇ ਬੇਟ ਨਾ ਉਨੂੰ ਆਦਤ ਪੈ ਗਈ ਸੀ ਥੋੜੇ ਦਿਨ ਪੈਲੇ ਹੁਣ ਓਦੀ ਆਦਤ ਛੁੱਟ ਚੁੱਕੀ ਏ, ਸ ਪਨੇ ਵਿੱਚ ਵੀ ਐਵੇਂ ਬੋਲਦਾ ਰੇਂਦਾ ਸੀ ਮਾਰੋ -ਮਾਰੋ ਐਸੇ ਐਸੇ -ਐਸੇ ਐਵੇਂ ਬੋਲਦਾ ਸੀ। ਤੇ ਮੈਂ ਬੜਾ ਡਰ ਗਈ ਸੀ ਕਿ ਹਾਂ ਐ ਐ ਮਲਬ ਕੀ ਕੁੱਝ ਗ਼ਲਤ ਓ ਰਿਆ।
ਫੋਨ ਤਾਂ ਦੇਖੋ ਇਫੈਕਟ ਬੜਾ ਗੰਦਾ ਪਾਂਦਾ ਐ। ਬੰਦ ਫੇਰ ਏ ਦਿਮਾਗ ਤੇ ਅੱਖਾਂ ਵੀ ਖ਼ਰਾਬ ਕਰਦਾ।
ਹਾਂ ਬਿਲਕੁਲ ਸਈ। ਬਿਲ-
ਫੋਣ ਤਾਂ ਫਿਰ- ਬੱਚਿਆਂ ਅੲਤੇ ਐਈ ਬੁਰੀ ਚੀਜ਼ ਏ ਅਗਰ ਥੋੜੀ ਦੇਰ ਚਲਾਓ ਕੰਮ ਵਸਤੇ ਆਪਣੇ ਓ ਓ ਵਧੀਆ।
ਓ ਵਧੀਆ ਚੀਜ਼ ਐ। ਓ ਵਧੀਆ ਚੀਜ਼ ਐ। ਓ ਤੇ ਬੰਦਾ ਮੈਂਚਿਓਰ ਈ ਬੰਦਾ ਚਲਾ ਸਕਦਾ। ਬੱਚੇ ਨੂੰ ਤੁਸੀਂ ਮਨਾ ਵੀ ਨੀ ਕਰ ਸਕਦੇ। ਓ ਅੱਗੋਂ ਪੁੱਠੇ ਜਵਾਬ ਦੇਣ ਲੱਗ ਜਾਂਦਾ।
ਹਾਂ ਕਿਉਂਕਿ ਬੱਚੇ ਅੱਜ ਕੱਲ੍ਹ ਦਿਮਾਗ ਹੋ ਗਿਆ ਗੇਮਾਂ ਅਲੀ ਸਾਈਡ ਫੋਨ ਤੇ- ਸਾਰੀ ਗੇਮਾਂ ਆ ਗਈਆਂ। ਅੱਜ ਕੱਲ੍ਹ ਸਾਰੀ ਗੇਮਾਂ ਐ ਈਓ ਖੇਲਦੇ ਰੇਂਦੇ ਨੇ।
ਹਾਂ ਬਿਲਕੁਲ ਸਈ -ਬਿਲਕੁਲ ਸਈ। ਚਲੋ ਅ ਵੀਰ ਜੀ ਮੈਂ ਨਾ ਤੁਆਡੇ ਨਾਲ ਬਾਦ ਚੋਂ ਗੱਲ ਕਰਦੀ ਆਂ। ਠੀਕ ਏ ਜੀ। ਓਕੇ ਸਾਸਰੀ ਕਾਲ ਜੀ।